ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਠੀਕ ਹੈ ਭੈਣ ਜੀ ਆਪਣਾ ਸੁਣਾਓ। ਸਿਹਤਾਂ ਕੈਸੀਆਂ ਨੇ? ਬਸ ਭੈਣ ਜੀ ਬੈਠੇ ਸੀ। ਵਿਹਲੇ ਹੋਏ ਸੀ ਰੋਟੀ ਪਾਣੀ ਤੋਂ। ਮੈਂ ਕਿਹਾ ਚੱਲ ਦੋ ਘੜੀ ਗੱਲ ਹੀ ਕਰ ਲੀਏ।
ਚਲੋ ਭੈਣ ਜੀ ਬੜਾ ਵਧੀਆ ਕੀਤਾ, ਤੁਸੀਂ ਫੋਨ ਕੀਤਾ ਤੁਸੀਂ ਸਾਨੂੰ ਯਾਦ ਕੀਤਾ।
ਬੱਚੇ ਯਾਦ ਕਰ ਰਹੇ ਸੀ ਬੜੇ, ਬਸ ਵਧੀਆ ਬੱਚੇ ਯਾਦ ਕਰਦੇ ਸੀ ਤੁਹਾਨੂੰ‌।
ਤੇ ਕੋਈ ਗੱਲ ਨੀ ਬੱਚੇ ਨੂੰ ਲੈ ਆਣਾ
ਹਾਂ ਮੈਂ ਕਹਿੰਦੀ ਕੋਈ ਨੀ ਹੁਣ ਸਕੂਲ ਖੁੱਲਣ ਵਾਲੇ ਨੇ ਭੈਣ ਜੀ ਹੁਣ ਕਿੱਥੇ ਜਾ ਹੋਣਾ।
ਅੱਛਾ, ਅੱਛਾ ਹਾਂਜੀ ਗਰਮੀ ਦਾ ਤੇ ਬੜਾ ਹੀ ਬੁਰਾ ਹਾਲ ਹੈ ਹਰ ਪਾਸੇ ਆਹੀ ਹਾਲ ਹੀ ਗਰਮੀ ਦਾ ਤੇ, ਕਿਤੇ ਨੀ ਆਉਣ ਹੁੰਦਾ, ਕਿਤੇ ਨੀ ਜਾਣ ਹੁੰਦਾ ਪਿਆ।
ਨਾ ਬਹੁਤੀ ਠੰਡ ਬਰਦਾਸ਼ਤ, ਨਾ ਬਹੁਤੀ ਗਰਮੀ ਬਰਦਾਸ਼ਤ।
ਹੂੰ ਨਹੀਂ ਪਰ ਸਾਡੇ ਹੁਣ ਨਾ ਉਥੇ ਜੈਪੁਰ ਸਾਡੇ ਸ਼ਹਿਰ। ਹੁਣ ਤੇ ਬੜਾ ਹੀ ਮੀਂਹ ਵਸਿਆ। ਤੇ ਹਾਂ ਉੱਥੇ ਤੇ ਐ ਮੌਨਸੂਨ ਹੀ ਆ ਗਿਆ ਸਾਰਾ, ਤੇ ਉੱਥੇ ਤੇ ਹੁਣ ਥੋੜਾ ਜਿਹਾ ਤਿੰਨ ਦਿਨ ਹੋ ਗਏ ਨੇ ਮੌਸਮ ਵਧੀਆ ਹੋਇਆ ਦੈ, ਪਰ ਉਸ ਤੋਂ ਪਹਿਲਾਂ ਤਾਂ ਬੜੀ ਗਰਮੀ ਸੀ ਸਾਡੇ ਸ਼ਹਿਰ ਨਾ।
ਹੂੰ, ਹੂੰ।
ਹੂੰ ਹੋਰ ਤੁਸੀਂ ਸੁਣਾਓ?
ਬਸ ਸਾਡੇ ਵੀ ਇੱਥੇ ਮਾੜਾ ਜਿਹਾ ਆਇਆ ਥੋੜ੍ਹੀ ਬਦਲੀ ਜਿਹੀ ਸੀ ਬਸ ਦੁਪਹਿਰੇ।
ਆਹੋ ਹੋਈ ਸੀ ਮੇਰੀ ਗੱਲ ਨਾ ਮੇਰੀ ਭੈਣ ਨਾਲ ਉ ਵੀ ਦੱਸਦੀ ਸੀ ਤੁਹਾਡੇ ਸ਼ਹਿਰ ਹੀ ਰਹਿੰਦੀ ਏ ਨਾ ਉਹ ਕਹਿੰਦੀ ਕਹਿੰਦੀ ਕਿੰ ਬਾਰਿਸ਼ ਆਈ ਹੈ ਪਰ ਕਹਿੰਦੇ ਉਸ ਤੋਂ ਬਾਅਦ ਧੁੱਪ ਵੀ ਹਾਂ ਕਹਿੰਦੇ ਬਸ ਧੁੱਪ ਹੀ ਆ ਗਈ ਉਸ ਤੋਂ ਬਾਅਦ ਕਹਿੰਦੀ ਫੇਰ ਮੌਸਮ ਬੜਾ ਹੀ ਗੰਦਾ ਜਿਹਾ ਹੋ
ਹਾਂਜੀ ਹਾਂਜੀ ਪਤਾ ਐ ਗਰਮੀ ਹੁੰਦੀ
ਪਰ ਐਵੇਂ ਸਾਡੇ ਸ਼ਹਿਰ ਮੀਂਹ ਵਸਿਆ ਮੈਂ ਕਹਿੰਨੇ ਪੂਰਾ ਦੋ ਦਿਨ ਹੋ ਗਏ ਨੇ ਮੀਂਹ ਵਸਦਾ ਪਿਆ ਇਹ ਹੁਣ ਠੰਡਾ ਹੋ ਗਿਆ ਹੋਇਆ ਮੌਸਮ ਹੁਣ ਤੇ ਏਸੀ ਵੀ ਨਹੀਂ ਚਲਾਉਂਦੇ
ਹਾਂਜੀ ਹਾਂਜੀ ਤੇ ਫਿਰ ਤੇ ਬੜਾ ਵਧੀਆ ਹੋ ਗਿਆ ਫਿਰ ਤੇ ਹ
ਹੋਰ ਭੈਣ ਜੀ ਦੇਖੋ ਭੈਣ ਜੀ ਕਦੋਂ ਲੱਗਦੀਆਂ ਨੇ ਅਭ ਛੇਤੀ ਨਹੀਂ ਨਾ ਆਉਂਦਾ ਹਾਂ ਨਹੀਂ ਮੈਂ ਵੇਖਿਆ ਸੀ ਤੇ ਕਹਿੰਦੇ ਸੀ ਕਹਿੰਦੇ ਅਗਲੇ ਹਫ਼ਤੇ ਬਰਸਾਤਾਂ ਹੋਣ ਗੀਆਂ ਤਿੰਨ ਚਾਰ ਦਿਨ ਲਗਾਤਾਰ ਬਰਸਾਤ ਚਲੋ ਵਧੀਆ ਫਿਰ ਠੰਡਕ ਰਹੇਗੀ ਹਾਂ ਮੌਸਮ ਬਦਲੇਗਾ ਭੈਣ ਜੀ ਸਹੀ ਗੱਲ ਫੇ ਚੱਕਰ ਜੂ ਭੁਲਾਣਾ ਮੌਸਮ ਬਦਲੇਗਾ ਜਿੱਦਾਂ ਗਰਮੀ ਕਰਕੇ ਤੁਸੀਂ ਆਂ
ਹਾਂਜੀ ਹਾਂਜੀ ਭੈਣਜੀ ਕੋਈ ਨੀ, ਹਾਂ ਬੱਚੇ ਬੜਾ ਸਿਰ ਖਾਂਦੇ ਕਹਦੇ ਨੇ, ਆਂਟੀ ਘਰ ਜਾਣਾ, ਆਂਟੀ ਘਰ ਜਾਣਾ।
ਆਏ ਹਾਏ, ਕੋਈ ਗੱਲ ਨੀ ਲੈ ਕੇ ਆਉਣਾ, ਕੋਈ ਨੀ ਸਾਡੇ ਘਰ ਏ ਸੀ ਲੱਗੇ ਦੇ ਨੇ ਹੁਣ
ਉਹ ਭੈਣ ਜੀ ਏ ਸੀ ਦੀ ਗੱਲ ਨੀ, ਏ ਸੀ ਤੇ ਸਾਡੇ ਵੀ ਇੱਕ ਕਮਰੇ ਚ ਨਿਕਲੋ, ਦੂਜੇ ਕਮਰੇ ਚ ਏ ਸੀ, ਦੂਜੇ ਕਮਰੇ ਨਿਕਲੋ ਤੀਜੇ ਕਮਰੇ ਚ ਅਸੀਂ ਭੈਣਜੀ ਬਾਹਰ ਤੇ ਨਿਕਲਣਾ ਪੈਂਦਾ ਨਾ ਭਾਵੇਂ ਗੱਡੀ ਚ ਜਾਣਾ, ਗੱਡੀ ਚ ਵੀ ਏ ਸੀਂ ਐ। ਘਰੋਂ ਤੇ ਬਾਹਰ ਨਿਕਲਣਾ, ਗੱਡੀ ਤੱਕ ਜਾਣਾ ਐ।
ਜੀ, ਉਹਰ ਅੱਛਾ ਭੈਣ ਜੀ ਮੈਨੂੰ ਸੁਣਨ ਨੂੰ ਮਿਲਿਆ ਸੀ, ਤੁਹਾਨੂੰ ਪੱਥਰੀ ਹੋ ਗਈ ਐ।
ਹਾਂਜੀ ਭੈਣ ਜੀ, ਮੈਂ ਤੁਹਾਨੂੰ ਕੀ ਦੱਸਾਂ ਪਤਾ ਹੈ ਭੈਣ ਜੀ, ਇੰਨੇ ਟੈਮ ਤੋਂ ਨਾ ਦਰਦ ਹੁੰਦੀ ਸੀ। ਤੇ ਮੈਂ ਕਦੀ ਦਰਦ ਦੀ ਗੋਲੀ ਨਾ ਮੈਂ ਤੇ ਕਹਿੰਦੀ ਸੀ, ਪਤਾ ਨੀ ਐਸਿਡ ਬਣ ਜਾਂਦਾ, ਐਸਿਡ ਬਣ ਜਾਂਦਾ। ਗੋਲੀ ਖਾ ਲਈ ਦੀ ਸੀ ਦਰਦ ਦੀ, ਮੰਗਵਾ ਲੈਂਦੀ ਸੀ ਸਰਦਾਰ ਜੀ ਕੋਲੋਂ। ਤੇ ਫਿਰ ਨਿਮਕਾ ਮੰਗਵਾ ਲੀ, ਵਿੱਚ ਨਮਕ ਪਾ ਕੇ ਪੀ ਲੈਂਦੀ ਸੀ ਪਰ ਝੱਟ ਕਰ, ਆਰਾਮ ਆ
ਤੇ ਭੈਣ ਜੀ, ਤੁਸੀਂ ਬਾਹਰ ਦਾ ਤੇ ਟਮਾਟਰ ਟਮੂਟਰ ਤੇ ਨਹੀਂ ਜ਼ਿਆਦਾ ਖਾਂਦੇ।
ਭੈਣਜੀ ਹੁਣ ਸਬਜ਼ੀਆਂ ਤੇ ਟਮਾਟਰ ਪੈਂਦਾ ਹੀ ਹੈ, ਵੇਖੋ
ਕਹਿੰਦੇ ਨੇ ਨਾ ਭੈਣ ਜੀ, ਬੀ ਵਾਲੀ ਚੀਜ਼ਾਂ ਖਾਣ ਨਾਲੋਂ ਜਲਦੀ ਹੁੰਦੀ। ਮੈਂ, ਤੁਸੀਂ ਜ਼ਿਆਦਾ ਹੀ ਖਾਂਦੇ ਹੋਵਗੇ, ਬਾਹਰ ਦਾ ਵੀ ਖਾਂਦੇ ਹੋਗੇ ਫੇਰ ਤੁਸੀਂ ਤੇ।
ਬਾਹਰ ਦਾ ਵੀ ਭੈਣ ਜ ਬੜਾ ਖਾਧਾ ਕੀ ਕਰੀਏ, ਹੁਣ ਇਕੋ ਦਮ ਮੂੰਹ ਬੰਦ ਹੋ ਗਯਾ। ਹੁਣ ਬਸ ਭੈਣਜੀ ਫਿਰ ਇਹਨਾਂ ਨੂੰ ਮੈਂ ਕਹਿੰਦੀ ਸੀ, ਜ਼ਰਾ ਲਿਮਕਾ ਪਿਲਾ ਦੋ। ਝੱਟ ਖਾਣ, ਦੋ ਮਿੰਟਾਂ ਚ ਲਿਮਕਾ ਦੀ ਬੋਤਲ ਲੈ ਆਂਦੇ, ਲੂਣ ਪਾ ਕੇ ਪੀਤੀ ਆਰਾਮ ਆਯਾ।
ਆਹੋ ਤੁਹਾਡੇ ਤੇ ਆਪਣੀ ਦੁਕਾਨ ਹੀ ਸੀ ਭੈਣ ਜੀ, ਵੈਸੇ ਤੇ ਹੈਨਾ।
ਹਾਂਜੀ ਹਾਂਜੀ, ਮਮੀਨਾ ਡੇ ਠੀਕ ਨਿਕਲਣਾ ਫੇਰ ਮੈਂਨੂ ਦਰਦ ਹੋਣੀ, ਫੇਰ ਮੈਂ ਦਵਾਈ ਲੈਣੀ ਪੇਨ ਕਿਲਰ।
ਤੇ ਤੁਹਾਨੂੰ ਇਵੇਂ ਲੱਗਿਆ ਨਹੀ, ਕਿ ਤੁਹਾਨੂੰ ਐਵੇਂ ਹਰ ਮਹੀਨੇ ਕੁਛ ਨਾ ਕੁੱਛ ਹੁੰਦਾ ਹੈ ਜਦੋਂ ਤੁਸੀਂ ਬਾਹਰ ਦਾ ਖਾਂਦੇ ਹੋ।
ਬਾਹਰ ਦਾ ਕੀ ਭੈਣਜੀ ਨਾ ਕਦੇ ਟੈਸਟ ਪੈਣ ਜੀ ਕਦੀ ਇਸ ਪਾਸੇ ਧਿਆਨ ਈ ਨੀ ਗਿਆ ਸਾਡਾ। ਭੈਣ ਜੀ ਏਨੂੰ ਕਔ ਦੋ ਸਾਲ ਹੋ ਗਏ ਨੇ ਇੰਝ ਮੈਨੂੰ ਜੂਝਦਿਆਂ।
ਭੈਣ ਜੀ ਔ ਤੇ ਤੁਹਾਡੀ
ਦੇਖੋ ਭੈਣ ਜੀ, ਹੁਣ ਜਿਵੇੰ ਦਾਲ ਚਾਵਲ ਦੁਪਹਿਰੇ ਖਾ ਲਏ ਭੈਣ ਜੀ ਚਾਰ ਪੁਆਇੰਟ ਪੰਜ, ਇੰਨੀ ਹੈ ਇੱਕ ਪਤਾ ਨੀ ਤਿੰਨ ਪੁਆਇੰਟ ਕੇ ਤੇਰਾਹ ਐ, ਵਾਹਿਗੁਰੂ ਜਾਣੇ ਕਿੰਨੀ ਐ।
ਅੱਛਾ ਜੀ ਤੁਸੀਂ ਰਿਪੋਰਟਾਂ ਨੀ ਚੈੱਕ ਕੀਤੀਆਂ, ਭੈਣਜੀ ਆਪਣੀਆਂ।
ਭੈਣਜੀ ਬਸ ਮੈਂ ਤੇ ਰੋ ਰੋ ਕੇ ਬਸ, ਤੁਹਾਨੂੰ ਮੈਂ ਕੀ ਕਵਾਂ ਦੁੱਖ ਚਮੜ ਗਿਆ ਕੀ ਕਰਾ, ਮੈਂ ਤੇ ਰਿਪੋਰਟਾਂ ਵੱਲ ਦੇਖਿਆ ਹੀ ਕੋਈ ਨੀ।
ਅੱਛਾ
ਹੋਏ ਨੇ, ਪੰਜ ਛੇ ਟੈਸਟ ਦੂਜੇ ਵੀ ਹੋਏ ਨੇ, ਕੈਲੋਸਟੋਲ ਕਹਿੰਦੇ ਵਦੇ ਪ ਖੰਡ ਜੀ ਵਧੀ ਐ, ਐ ਵਧੀਆ, ਕੀ ਕਰੇ ਬੰਦਾ।
ਭੈਣਜੀ ਘਰ ਦਾ ਹੀ ਖਾਣਾ ਖਾਇਆ ਕਰੋ, ਫਿਰ ਤੁਸੀਂ।
ਨਹੀਂ ਭੈਣ ਜੀ ਘਰ ਦੀ ਦੇਖੋ ਹੁਣ ਮੈਂ ਦਾਲ ਚਾਵਲ ਖਾਧੀ ਏ, ਹੁਣ ਤਾਂ ਦੁਪਹਿਰੇ ਮੈਂ ਸ ਤਾਜ਼ੀ ਦਾਲ ਚਲ ਬਣਾਈ ਜਿਵੇਂ ਬਾਰਾਂ ਇੱਕ ਵਜੇ ਨਾਲ, ਮੈਂ ਦੋ ਢਾਈ ਵਜੇ ਰੋਟੀ ਖਾਧੀ ਜਿਵੇਂ ਖਾ ਕੇ ਆਰਾਮ ਕਰਨਾ ਸੋ ਜਾ, ਸੋਨੀ ਹਾਂ ਸੋ ਕੇ ਉੱਠਿਆ ਘੰਟਾ ਡੇਢ ਉਸ ਤੋ ਬਾਅਦ, ਤੇ ਜਿਵੇਂ ਮੈਨੂੰ ਉਲਟੀਆਂ ਤੇ ਉਲਟ ਉਟ ਉਲਟੀਆਂ ਤੇ ਉਲਟੀਆਂ, ਭੈਣ ਜੀ ਬੜੀ ਪਰੇਸ਼ਾਨ ਹੋ ਗਈ ਐਵੇਂ ਮਹੀਨਾ ਡੇਢ ਮਹੀਨਾ ਪਵੇ ਤੇ ਐਵੇਂ ਹੀ ਹੋਵੇ, ਦੋ ਸਾਲ ਮੈਂ ਇੰਝ ਲੰਗਾ ਤੇ ਭੈਣ ਜੀ। ਮੈਨੂੰ ਨੀ ਸਮਝ ਆਈ, ਮੈਂ ਫ਼ਿਰ ਐਸਿਡ, ਐਸਿਡ ਕਰਦੀ ਰੈ ਗਈ, ਵੀ ਮੈਨੂੰ ਗੈਸ ਬਣਦੀ ਏ, ਮੈਨੂੰ ਗੈਸ ਬਣਦੀ ਏ ਮੈਂ ਜੋ ਖਾਨੀ ਮੇਰਾ ਨਿਕਲ ਜਾਂਦਾ, ਜੋ ਖਾਣੀ ਮੈਨੂੰ ਪਚ
ਚਲੋ ਭੈਣ ਜੀ ਐ ਵੇਖੋ ਤੁਆਨੂੰ ਹੁਣ ਸਈ ਟੈਮ ਤੇ ਪਤਾ ਤੇ ਲੱਗ ਕੇ ਇੱਕ ਤੁਆਨੂੰ ਪੱਥਰੀ ਹੋਈ ਦੀ ਏ ਹੁਣ ਤੁਆਡੀ ਰਿਪੋਰਟਾਂ ਤੋਂ ਹਾਂ ਨੀ ਭੈਣ ਜੀ ਹੁਣ ਤਹਾਨ ਤੇ ਔਪਰੇਟ ਹੀ ਕਰਾਣਾ ਪੈਣੈ।
ਭੈਣ ਜੀ ਇਲਾਜ ਕਰਾਂਦੀ ਪੀ ਆਂ। ਡਾਕਟਰ ਕਹਿੰਦੈ ਛੇ ਮਹੀਨਿਆਂ ਚ ਤੱਕ ਕ੍ਰਸ਼ ਹੋ ਜੇਗੀ। ਦਵਾਈਆਂ ਇੰਨੀਆਂ ਸ਼ੀਸ਼ੀਆਂ ਦਿੱਤੀਆਂ ਪੀਣ ਨੂੰ, ਖਾਣ ਦੀ ਦਵਾਈ ਏ, ਅੱਜ ਹਾਂ ਹੁਣ ਮੈਂ ਪੇਕੇ ਆਈ ਹੋਈ ਆਂ।
ਅੱਛਾ, ਆਰਾਮ ਕਰਨ ਆਏ ਔ ਫੇਰ।
ਹਾਂਜੀ ਭੈਣ ਜੀ ਅਰਾਮ ਈ ਕਯਾ ਐ ਕਿ ਦਵਾਈਆਂ ਈ ਭੁੱਲ ਜਾਂਨੀ ਆਂ ਖਾਣੀਆਂ।
ਅੱਛਾ!
ਪੰਜ ਦਿਨ ਦੀ ਦਵਾਈ ਲਿਆਈ ਸੀ ਪੈਂਜੀ ਹਜੇ ਤੱਕ ਤਿੰਨ ਗੋਲੀਆਂ ਹੱਲੇ ਵੀ ਪਈਆਂ ਹੋਈਆਂ ਨੇ।
ਕੀ ਗੱਲ ਭੈਣ ਜੀ, ਐਵੇਂ ਨਾ-ਨਾ ਕਰੋ ਤੁਸੀ ਦਵਾਈਆਂ ਤੇ ਆਪਣੀ ਟੈਮ ਸਿਰ ਖਾਔ ਤੇ ਤਾਨੂੰ ਭੈਣ ਜੀ ਹੋਈ ਕਿੱਥੇ ਵੇ? ਆਏ ਹਾਏ ਭੈਣਜੀ ਗੁਰਦੇ ਚ ਹੋਈ ਹੁੰਦੀ ਤੇ ਸਾਡੇ ਇੱ ਤੇ ਨਾ ਇੱਕ ਭਾਈ ਏ ਔ ਦਵਾਈ ਦੇਂਦੈ। ਤੇ ਉਹ ਖਾ ਕੇ ਨਾ ਬੜੀ ਜਲਦੀ ਅਸਰ ਹੁੰਦੈ ਤੇ ਨਿਕਲ ਜਾਂਦੀ ਏ
ਹੁਣ ਪੈਣ ਜੀ ਕੀ ਕਰਾ?
ਤੇ ਹੁਣ ਤੇ ਇਹ ਤੇ ਬੜਾ ਔਖਾ ਕੰਮ ਏ, ਮੇਰੇ ਸਾਨੂੰ ਕਰਾਨਾ ਈ ਪੈਣੈ ਭੈਣ ਜੀ।
ਠੀਕ ਐ ਸਾਡੇ ਉੱਥੇ ਵੀ ਸਾਰੇ ਏਈ ਕੈਂਦੇ ਨੇ ਤੁਆਨੂੰ ਔਪਰੇਸ਼ਨ ਕਰਾਣਾ ਪੈਣੈ। ਭੈਣ ਜੀ ਮੈਨੂੰ ਔਪਰੇਸ਼ਨ ਤੋਂ ਬੋਤ ਡਰ ਲਗਦਾ ਮੇਰਾ ਮੁੰਡਾ ਔਪਰੇਸ਼ਨ ਨਾਲ ਹੋਇਆ ਦੈ।
ਛੋਟੇ ਤੇ ਪੈਂਜੀ
ਮੁੰਡਾ ਵੀ ਪ੍ਰੇਸ਼ਨ ਨਾਲ ਹੋਇਐ। ਕਿੰਨੇ ਮੇਰੀ ਸੇਵਾ ਕਰਨੀ ਏ। ਕੋਈ ਮੈਨੂੰ ਪਾਨੀ ਘੁੱਟ ਪੁੱਛ ਕੇ ਰਾਜੀ ਨੀ ਤੇ ਕਿੰਨਾ ਆਪ ਈ ਕਰਨਾ ਪੈਣੈ। ਕਿਵੇਂ ਕਰਾਂਗੇ ਮੈਂ ਤੇ ਆਪ ਹਾਂਮੀ ਨੀ ਭਰਦੀ ਪੀ ਔਪਰੇਸ਼ਨ ਤੇ, ਭੈਣ ਜੀ ਔ ਤੇ ਦੇਖਾਂਗੇ ਫੇਰ
ਨਈ-ਨਈ ਇੱਕ ਮੇਡ ਲਗਾ ਲੈਣਾ ਪੈਣ ਜੀ ਸਈ ਰੋਗੇ। ਜੇ ਔਪਰੇਸ਼ਨ ਕਰਵਾਇਆ ਤੁਸੀ ਕੁਛ ਕਰਾਨੈ ਨਾ ਔਪਰੇਟ ਕਰਾਨੈ ਸਈ ਟੈਮ ਸਿਰ ਕਰਾ ਲੈਣਾ, ਹਾਂਜੀ-ਹਾਂਜੀ। ਨਈ ਭੈਣ ਜੀ ਐ ਤੇ ਕਰਨਾ ਈ ਪੈਣਾ ਤੁਆਨੂੰ ਫੇਰ ਏਦਾਂ ਤੇ। ਜਦੋਂ ਤੁਆਡੇ ਬੱਚੇ ਦੇ ਛੁੱਟੀਆਂ ਹੋਣਗੀਆਂ ਫਿਰ ਕਰਾ ਲੈਣਾ।
ਭੈਣਜੀ ਹੁੰਣ ਤੇ ਛੁੱਟੀਆਂ ਸਕੂਲ ਖੁਲ ਛੁੱਟੀਆਂ ਤੇ ਹੋ ਗਏ ਹੁਣ ਤੇ ਦਸੰਬਰ ਇੱਚ ਈ ਵੇਖਾਂਗੇ।
ਅੱਛਾ ਸਰਦੀਆਂ ਚ ਤੇ ਭੈਣ ਜੀ ਔਖਾ ਨੀ,
ਤੇ ਹੋਰ ਤੇ ਪੈਣ ਜਿਵੇਂ ਦੀਵਾਲੀ ਕੋਲ ਪੈਣ ਗਿਆਂ ਨੇ ਅਕਤੂਬਰ, ਹੁਣ ਬਹੁਤੀ ਗਰਮੀ ਚ ਤੁਆਨੂੰ ਪਤੈ ਕਿੱਥੇ ਹੋ ਪਾਂਦੈ। ਸਰਦੀਆਂ 'ਚ ਹੈ ਨਾ ਰਜਾਈ ਚ ਬੰਦਾ ਪਿਆ ਰਹਿੰਦੈ
ਤੇ ਭੈਣ ਜੀ ਤ ਕੇੜੇ ਵਾਲਾ ਕਰਾਔਗੇ?
ਦੇਖੋ ਮੇਂਨ ਤੇ ਲੋਕਾਂ ਨੇ ਇਹੀ ਐਡਵਾਈਸ ਦਿੱਤੀ ਦੂਰਬੀਨ ਆਲਾ ਕਰਾ ਲੋ।
ਅੱਛਾ-ਅੱਛਾ ਤੇ ਭੈਣ ਜੀ ਔਹੀ ਕਰਾਨਾ ਵੀ ਔ ਸਈ ਰੋਗੇ ਫਿਰ। ਦੈ
ਕਹਿੰਦੇ ਟਾਂਕੇ ਲੱਗਦੇ ਨੇ ਤਿੰਨ, ਛੋਟੇ-ਛੋਟੇ ਲੱਗਦੇ ਨੇ। ਪੈਲੇ ਇੰਨਾ ਵੱਡਾ ਟਿੱਡ ਫਾੜਿਐ।
ਹੂੰ, ਨਈ-ਨਈ ਪੈਂਜੀ ਸਈ ਟੈਮ ਤੇ ਆਪਣਾ ਔਪਰੇਟ ਕਰਾਔ, ਆਪਣੀ ਸੇਤਾਂ ਕੈਮ ਰੱਖੋ ਤੁਸੀ, ਹਾਂਜੀ-ਹਾਂਜੀ। ਤੁਆਡਾ ਛੋਟਾ ਤਾਂ ਬੱਚਾ ਹੈਗਾ।
ਭੈਣ ਜੀ ਤੁਆਨੂੰ ਇੱਕ ਗੱਲ ਦੱਸਾਂ ਸਾਡੇ ਇੱਥੇ ਨਾ ਰਿਸ਼ਤੇਦਾਰੀ 'ਚ ਕਿਸੀ ਦੀ ਨੂੰ ਹੈਗੀ ਔਦੇ ਚਾਰ ਔਪਰੇਸ਼ਨ ਹੋ ਗਏ ਨੇ
ਅੱਛਾ ਜੀ!
ਦੋ ਤੇ ਬੱਚੀ ਹੋਏ ਆਪਰੇਸ਼ਨ ਨਾਲ, ਕੁੜੀ ਮੁੰਡਾ।
ਹਾਂਜੀ।
ਪੱਥਰੀ ਦਾ ਅਪਰੇਸ਼ਨ ਹੋ ਗਿਆ, ਇੱਕ ਰਸੋਲੀ ਦਾ ਅਪਰੇਸ਼ਨ ਹੋ ਗਿਆ ਚਾਰ ਔਪੇਸ਼ਨ ਹੋਏ ਮੁ
ਅੱਛਾ ਜੀ।
ਉਹੀ ਨਾ ਉਹੀ ਛੇ ਸੱਤ ਸਾਲ ਹੋ ਗਏ ਮੈਂ ਔਪਰੇਸ਼ਨ ਕਰਾਇਆ ਸੀ।
ਉਛ ਚੀ ਚਲੋ ਭੈਣ ਜੀ ਹੁਣ ਤੁਸੀਂ ਆਪਣਾ ਖਿਆਲ ਰੱਖੋ,
ਕਹਿੰਦੇ ਤੇ ਐ ਬਾਕੀ ਵਾਹਿਗੁਰ ਜਾਨੇ ਆ।
ਨਹੀਂ ਏਦਾਂ ਦਾ ਤੇ ਮੈਂ ਨੀ ਸੁਣਿਆ ਕਿ ਭੁੱਖ ਨੀ ਲੱਗਦੀ।
ਕਹਿੰਦੇ ਨੇ ਭੁੱਖ ਨੀ ਲੱਗਦੀ ਔਪਰੇਸ਼ਨ ਕਰਾ ਕੇ ਜਾਦ ਪੀਤਾ ਹੀ ਨਿਕਲ ਜਾਣਾ ਵੇ
ਚਲੋ ਭੈਣ ਜੀ ਜੀਂਦਾ ਤਾਂ ਰਹਿਣਾ ਹੀ ਹੈ ਰੋਟੀ ਤਾਂ ਖਾਣੀ ਪੈਣੀ ਐ ਬਾਹਰ ਦਾ ਨਾ ਖਾਣਾ ਜ਼ਿਆਦਾ ਘਰ ਦਾ ਹਲਕਾ ਫੁਲਕਾ ਖਾਇਆ ਕਰੋ,
ਕੁਛ ਤੇ ਕਰਾਂਗੇ ਭੈਣ ਜੀ ਹੋਰ ਕੀ,
ਕੀ ਕਹਿ ਰਹੇ ਹੋ ਭੈਣ ਜੀ, ਨਹੀਂ-ਨਹੀਂ, ਹਾਂਜੀ-ਹਾਂਜੀ ਬਿਲਕੁਲ ਜੀ ਬਿਲਕੁਲ ਹੋਰ ਬੱਚੇ ਕੀ ਕਰਦੇ ਨੇ,
ਬੱਚੇ ਬਸ ਦੇਖੋ ਘੁੰਮਣ ਗਏ ਨੇ ਕਹਿੰਦੇ ਚਲੋ ਅਸੀਂ ਕੁਛ ਖਾ ਆਈਏ ਬਾਹਰੋਂ ਜਾ ਕੇ ਬੱਚਿਆਂ ਨੂੰ ਘਰ ਦੀ ਰੋਟੀ ਰੋਟੀ ਕਿੱਥੇ ਪਸੰਦ ਏ,
ਹਾਂ ਇਹ ਤੇ ਗੱਲ ਸਹੀ, ਕਹੀਏ ਤੁਸੀਂ ਇਹ ਸਾਡੇ ਇੱਥੇ ਵੀ ਇਹੀ ਹਾਲ ਏ ਬੱਚੇ ਨੂੰ ਜੋ ਬਣਾ ਕੇ ਦੋ ਖਾਂਦੇ ਹੀ ਨੀ ਹੈਗੇ,
ਕੁਛ ਨੀ ਖਾਂਦੇ ਰੋਟੀ ਪਛੇ ਰੋਟੀ ਨੀ ਚੰਗੀ ਲੱਗਦੀ ਇਹਨਾਂ ਨੂੰ ਇਹਨਾਂ ਨੂੰ ਵਾਹ ਰੋਟੀ ਪਿੱਛੇ ਨਾ ਪਿੱਛੇ ਦੌੜੋ ਫਾਸਟ ਫੂਡ ਇਹਨਾਂ ਦੇ ਆਪਣੇ ਆਪ ਹੱਥ ਚਲਦੇ ਨੇ ਮੂੰਹ ਚੱਲਦਾ। ਆਪਣੇ ਨਿਕਲਦੇ ਨੇ ਅੰਦਰ ਜਿੰਨਾ ਮਰਜੀ ਨਾਲ ਨੂੰ ਕਹਿ ਲੋ ਰੋਟੀ ਖਾਲ ਲੋ ਨਾ ਬਈ ਨਾ ਰੋਟੀ ਤਾਂ ਹਮਾਂ ਹਮੇ ਤੇ ਨੀ ਖਾਈ ਜਾਏਗੀ।
ਪਹਿਲੇ ਸੇਮ ਸਾਡੇ ਘਰ ਵੀ ਇਹੀ ਹਾਲ ਰੋਟੀ ਤੇ ਇਹਨਾਂ ਨੂੰ ਸਬਜ਼ੀਆਂ ਵੀ ਨੀ ਖਾਂਦੇ ਐ ਤੇ ਸਬਜ਼ੀਆਂ ਵੀ ਨੀ ਖਾਂਦੇ। ਸਬਜ਼ੀਆਂ ਤੇ ਐਂ ਵੇਖ ਕੇ ਮੂੰਹ ਚੜਾਦੇ ਨੇ ਕਿ ਜਿੱਦਾਂ
ਹਾਂ, ਫੇਰ ਨੀ ਕਿਸਹਿ ਦੀ ਲੋੜ ਪੈਂਦੀ ਬੇਟਾ ਖਾ ਲਓ
ਹਾਂਜੀ।
ਨਾ, ਆਪਣੇ- ਆਪ ਹੀ, ਫਟਾਫਟ ਪਲੇਟ ਖ਼ਤਮ ਹੋ ਜਾਂਦੀ ਹੈ ਬਾਹਰ ਦੀ ਚੀਜ਼ਾਂ ਤੇ ਇਹਨਾਂ ਨੂੰ ਬਹੁਤ ਪਸੰਦ ਆ
ਇੱਕ ਉਹ ਜਿਹੜੀ, ਬੱਚੇ ਅੱਜ ਕੱਲ ਪਤਾ ਨੀ ਕੀ ਖਾਂਦੇ ਨੇ ਲੰਮੇ-ਲੰਮੇ ਕੀ ਹੁੰਦੇ ਨੇ ਭੈਣ ਜੀ,
ਚੌਮੀਨ ਭੈਣਜੀ,
ਉਹ ਬੜੇ ਖਾਂਦੇ ਨੇ ਇੱਕ ਤੇ ਬੱਚੇ ਹਾਂਜੀ,
ਇੱਕ ਮੋਮੋਸ ਚੱਲ ਗਈਏ ਨਵੀਂ ਆਈਟਮ
ਅੱਛਾ, ਭੈਣਜੀ ਨਾ ਹੀ ਖਵਾਇਆ ਕਰੋ ਛੋਟੇ-ਛੋਟੇ ਬੱਚੇ ਨੇ ਤੁਹਾਡੇ ਹਾਂ ਮਨਾ ਈ ਕਰਿਆ ਕਰੋ।
ਭੈਣਜੀ ਮੈਂ ਮੇਰਾ ਤੇ ਆਪਦਾ ਸਾਰਾ ਕੁੱਛ ਬੰਦ ਹੋ ਗਿਆ ਬਾਹਰ ਦਾ ਮਤਲਬ ਮੇਰਾ ਮੁੰਡਾ ਵੀ ਨੀ ਖਾਂਦਾ ਬਾਹਰ ਦਾ ਜ਼ਿਆਦਾ ਇਹ ਬਸ ਕਿਸੇ ਟਾਈਮ ਜਿੱਦ ਕਰ ਲਏ ਵੀ ਇਹ ਖਾਣਾ ਬਾਹਰ ਦਾ ਤਾਂ ਖਾ ਲੈੈਂਦਾ, ਅਦਰਵਾਈਜ਼ ਤੇ ਬਿਲਕੁਲ ਨੀ ਖਾਂਦਾ। ਹੁਣ ਲੋ ਭੈਣ ਜੀ ਆ ਵੀ ਗਿਆ ਜੇ ਹੁਣ ਇਹਨੂੰ ਦਵਾਂ ਕੁਛ ਚੰਗਾ ਭੈਣ ਜੀ ਸਾ
ਚਲੋ ਚੰਗਾ, ਸਤਿ ਸ੍ਰੀ ਅਕਾਲ ਭੈਣ ਜੀ।